ਹੈਲੋ
ਹੈਲੋ
ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਹੋਰ ਕਿਵੇਂ
ਹਾਂਜੀ ਹਾਂਜੀ ਬਹੁਤ ਵਧੀਆ ਤੁਸੀਂ ਸੁਣਾਓ ਜੀ ਠੀਕ ਹੋ
ਹਾਂਜੀ ਹਾਂਜੀ ਉਹ ਡਿਨਰ ਡੁਨਰ ਕਰ ਲਿਆ
ਹਾਂਜੀ ਡਿਨਰ ਹੋ ਗਿਆ ਫਰੀ ਹੋਏਆ ਬਸ ਡਿਨਰ ਕਰਕੇ ਅਸੀਂ ਲੇਟ ਹੀ ਖਾਂਦੇ ਹਾਂ ਰੋਟੀ
ਅੱਛਾ ਅੱਛਾ ਅਸੀਂ ਵੀ ਬਸ ਹੁਣੇ ਇਹ ਕੀਤਾ ਸੀ ਡਿਨਰ ਹੁਣ ਪੈਣ ਦੀ ਯਾਰ ਦੂਜੇ ਸੀਗੇ ਬਸ ਮੈਂ ਕਿਹਾ ਚਲੋ ਗੱਲ ਕਰ ਲਏ
ਹਾਂਜੀ ਵਧੀਆ ਕੀਤਾ ਜੀ ਹੋਰ ਜੀ ਕੀ ਬਣਾਏ ਸੀ ਅੱਜ ਤੁਸੀਂ
ਅੱਜ ਅਸੀਂ ਬਣਾਏ ਸੀਗੇ ਰਾਜਮ ਚੌਲ ਅਤੇ ਰੋਟੀ ਤੇ ਕੜੀ ਚੌਲ ਤੇ ਆਪਣਾ ਪੂੜੀਆਂ
ਇਹਨਾ ਕੁਛ
ਬਸ ਅੱਜ ਏਦਾਂ ਹੀ ਮਨ ਕਰ ਗਿਆ ਸੀਗਾ ਪਹਿਲਾਂ ਬਣਾਇਆ ਸੀਗਾ ਵਾਈਫ ਨੇ ਆਪਣਾ ਰਾਜਮਾ ਚੌਲ ਉਹ ਤੋਂ ਬਾਅਦ ਫਿਰ ਮਨ ਕਰ ਗਿਆ ਹੋਣਾ ਤੇ ਫਿਰ ਉਹਨਾਂ ਨੇ ਕ ਪਕੌੜੇ ਖਾਣੇ ਸੀਗੇ ਫਿਰ ਕੜੀ ਬਣਾ ਲਈ ਤਾਂ ਕਰਕੇ
ਅੱਛਾ ਜੀ ਅਸੀਂ ਤਾਂ ਆਲੂ ਬੈਂਗਨ ਨੇ ਬਣਾਏ ਸੀ।
ਆਲੂ- ਬੈਂਗਨ
ਹਾਂਜੀ, ਆਲੂ-ਬੈਂਗਣ ਨੇ ਬਣਾਏ ਸੀ।
ਹਾ।
ਫਿਰ ਮੈਂ ਬਾਅਦ ਚ ਫਿਰ ਮੈਂ ਫੁਲਕੇ ਲਾਲੇ ਲੇਟ ਹੋ ਗਏ ਥੋੜੇ ਜੇ ਅੱਜ। ਬੱਚਾ ਛੋਟਾ ਹੈਨਾ ਫੇਿਰ ਉਹਨੂੰ ਦੇਖਣਾ ਪੈਂਦਾ ਵਿੱਚ-ਵਿਚ
ਅੱਛਾ-ਅੱਛਾ।
ਫਿਰ ਥੋੜਾ ਜਿਹਾ ਲੇਟ ਹੋ ਜਾਂਦੇ ਹਾਂ।
ਤੇ ਠੀਕ।
ਹਾਂਜੀ, ਹੋਰ ਸੁਣਾਓ ਜੀ ਘਰੇ ਸਭ ਵਧੀਆ ਨੇ ਜੀ?
ਵਧੀਆ।
ਔਰ ਤੁਹਾਡਡੀ ਵਾਈਫ ਠੀਕ ਨੇ।
ਵਾਈਫ ਵੀ ਠੀਕ ਆ।
ਕੀ ਕਰ ਰਹੇ ਨੇ ਸੋ ਗਏ ਉਹ
ਨਹੀਂ-ਨਹੀਂ, ਉਹ ਹਲੇੇ ਉਹਨਾਂ ਦੀ ਮੈਡੀਸਨ ਚੱਲ ਰਹੀ ਹੈ ਨਾ ਕਿਸੇ ਚੀਜ਼ ਦੀ। ਤੇ ਉਹ ਮੈਡੀਸਨ ਲੈਲੋ।
ਓਕੇ ਜੀ।
ਉਹ ਅਲੀ
ਮੈਡੀਸਨ ਵਾਲੀ ਅੱਛਾ-ਅੱਛਾ ਜੀ। ਚਲੋ ਜੀ ਧਿਆਨ ਰੱਖੋ ਜੀ, ਹੋਰ ਕੀ ਕਰ ਰਹੇ ਹੋ?
ਬੱਸ ਕੁੱਛ ਨੀ, ਪੈਣ ਦੀ ਤਿਆਰੀ ਚ ਸੀਗੇ ਫਿਰ ਮੈਂ ਕਿਹਾ ਚਲੋ ਕੋਲ ਲਾ ਲਈਏ ਆਪਣੀ
ਹਾਂਜੀ, ਨਹੀਂ ਸਹੀ ਕੀਤਾ। ਵੈਸੇ ਜਿਵੇਂ ਰਾਤ ਨੂੰ ਆ ਆਪਾਂ ਫੋਨ ਵਗ਼ੈਰਾ ਜਿਵੇਂ ਜ਼ਿਆਦਾ ਯੂਜ ਕਰਦੇ ਹਾਂ, ਸਾਡੀ ਅੱਖਾਂ ਤੇ ਜਿਵੇਂ ਬਹੁੱਤ ਜ਼ਿਆਦਾ ਇਫੈਕਟ ਪੈਂਦਾ ਨਾ।
ਹਾਂਜੀ- ਹਾਂਜੀ।
ਹਾਂਜੀ, ਤੇ ਜਿਵੇਂ ਟਾਇਮ-ਟਾਇਮ ਦੇ ਨਾਲ ਜੇ ਇਸਨੂੰ ਅਸੀਂ ਯੂਜ਼ ਕਰੀਏ।
ਹਾਂਜੀ।
ਫਿਰ ਕਿਉਂਕਿ ਜਿਹੋ ਜੀ ਹਾਂਜੀ।
ਇਹਦੇ ਮੱਤਲਬ ਸਾਈਡ ਇਫੈਕਟ ਤਾਂ ਇਹੀ ਨੇ ਇੱਕ ਇੱਕ ਤਾਂ ਅੱਖਾਂ ਦੇ ਵਿੱਚ ਆਪਣਾ ਡਾਰਕ ਸਰਕਲ ਆ ਜਾਂਦੇ
ਹਾਂਜੀ, ਡਾਰਕ ਸਰਕਲਸ ਤਾਂ ਤਾਂਵੀ ਆ ਜਾਂਦੇ ਨੇ ਜੇ ਸਾਡੀ ਨੀਂਦ ਨਾ ਪੂਰੀ ਹੋਵੇ।
ਹਾਂਜੀ, ਨਹੀਂ ਜੇ ਮੱਤਲਬ ਕਿ ਹੁਣ ਅਸੀਂ ਜ਼ਿਆਦਾ ਨਾਈਟ ਟਾਈਮ ਤੱਕ ਫੋਨ ਯੂਜ਼ ਕਰਾਂਗੇ ਸੋਵਾਂਗੇ ਨਹੀਂ ਤੇ ਆਪਣਾ ਡਾਰਕ ਸਰਕਲ ਆ ਜਾਂਦੇ ਨੇ ਤੇ ਅੱਖਾਂ ਚੋਂ ਪਾਣੀ ਨਿਕਲਣਾ ਸਟਾੱਰਟ ਹੋ ਜਾਂਦਾ ਵਾ, ਤੇ ਆਪਣਾ ਆਈਜ਼ ਵੀਕ ਹੋਣ ਲੱਗ ਜਾਂਦੀਆਂ ਨੇ।
ਹਾਂਜੀ, ਇਹ ਤਾਂ ਹੈ ਬੱਟ ਇਹ ਹੈ ਫੋਨਾਂ ਦਾ ਇਹ ਵੀ ਹੈ ਕੇ ਕਾਫ਼ੀ ਸਾਰੀ ਹੁਂਣ ਸਾਨੂੰ ਸਹੂਲਤ ਤਾਂ ਮਿਲ ਗਈਆਂ ਨੇ ਜਦੋਂ ਦੇ ਫੋਨ ਆਏ ਨੇ ਜਿਵੇਂ ਹੁਣ ਆਪਣਾ ਕੋਈ ਰਿਸ਼ਤੇਦਾਰ ਹੋਵੇ ਜਾਂ ਕੋਈ ਜਿਵੇਂ ਸਾਡਾ ਫੈਮਿਲੀ ਮੈਂਬਰ ਹੋਵੇ ਸਾਡੇ ਤੋਂ ਦੂਰ ਰਹਿੰਦਾ ਹੋਵੇ ਤੇ ਅਸੀਂ ਉਹਨੂੰ ਕਦੇ ਤੇ ਵੀ ਆ ਤਾਂ ਵੀਡੀਓ ਕਾਲ ਤੇ ਦੇਖ ਵੀ ਸਕਦੇ ਆ ਆਮਣੇ-ਸਾਹਮਣੇ ਹੋ ਕੇ। ਤੇ ਫੋਨ ਵੀ ਮੱਤਲਬ ਕਦੇ ਵੀ ਅਸੀਂ ਉਹਨੂੰ ਫੋਨ ਵੀ ਕਰ ਸਕਦੇ ਹਾਂ। ਪਹਿਲਾਂ ਦਾ ਟਾਈਮ ਦੇਖੋ ਏਦਾਂ ਦਾ ਹੁੰਦਾ ਸੀ ਜਿਵੇ ਚਿੱਠੀਆਂ ਪਾ ਦਿੰਦੇ ਸੀਗੇ ਆਪਾਂ ਜੀ ਉਹ ਕਦੋਂ ਜਾਂਦੀ ਸੀ ਕਦੋਂ ਪਹੁੰਚਦੀ ਸੀ ਉਹ?
ਹਾਂਜੀ।
ਮੱਤਲਬ ਹੁਣ ਕਾਫੀ ਸਾਰੀ ਫੈਸਿਲਿਟੀਜ਼ ਮਿਲ ਰਹੀਆਂ ਨੇ ਸਾਨੂੰ
ਇਹ ਤਾਂ ਹੈ ਹੀ ਆ ਹਾਂਜੀ ਇਹ ਤਾਂ ਹੈਗਾ
ਜਿਵੇਂ ਨਿਊਜ਼ ਕਿਸੇ ਮੱਤਲਬ ਕਿਸੇ ਵੀ ਦੇਸ਼ ਦੀ ਜਾਂ ਕਿਸੇ ਵੀ ਸਿਟੀ ਦੀ ਨਿਊਜ਼ ਸਾਨੂੰ ਘਰ ਬੈਠੇ ਮਿਲ ਜਾਂਦੀ ਹੈ ਸਾਨੂੰ ਅਪਡੇਟ ਸਾਨੂੰ ਮਿਲਦੀ ਰਹਿੰਦੀ ਆ ਕਿੱਥੇ ਕੀ ਹੋ ਰਿਹਾ ਵਾ ਕਿਉਂ ਹੋ ਰਿਹਾ ਵਾ ਕਿੱਦਾਂ ਹੋ ਰਿਹਾ
ਹਾਂਜੀ-ਹਾਂਜੀ।
ਮੱਤਲਬ ਇਹਦੇ ਮੱਤਲਬ ਅੱਛੇ ਵੀ ਨੇ ਇਫੈਕਟ ਇਹਦੇ ਔਰ ਥੋੜੇ ਗ਼ਲਤ ਵੀ ਨੇ
ਬੱਸ ਅੱਜ ਕੱਲ੍ਹ ਮੰਨ ਲਓ ਜਿਵੇਂ ਅਸੀਂ ਫੋਨ ਯੂਜ ਕਰਦੇ ਨੇ ਇਹੀ ਆਦਤਾਂ ਬੱਚਿਆਂ ਦੇ ਪੈ ਜਾਂਦੀ ਹੈ ਆਪਣੀ ਕਿ ਸਾਡੇ
ਹਾਂਜੀ ਜੋ ਅਸੀਂ ਕਰਾਂਗੇ ਉਹ ਫਿਰ ਸਾਡੇ ਬੱਚੇ ਦੇਖਦੇ ਨੇ ਫਿਰ ਉਹੀ ਹਾਂਜੀ ਉਹੀ ਉਹਨਾਂ ਤੇ ਫਿਰ ਪ੍ਰਭਾਵ ਪੈਂਦਾ ਵਾ
ਆ ਜਿਵੇਂ ਲਾ ਲਓ ਕੀ ਹਾਂ ਜਿਵੇਂ ਲਾ ਲਓ ਅਸੀਂ ਆਪਣਾ ਫੋਨ ਚਲਾ ਦੇਂਦੇ ਤੇ ਉਹ ਆਪਣੇ ਮਾਂ ਪਿਓ ਨੂੰ ਦੇਖ ਕੇ ਬੱਚੇ ਵੀ ਇਹੀ ਚੀਜ਼ਾਂ ਕਰਦੇ ਨੇ
ਸਿੱਖਦੇ ਨੇ ਹਾਂਜੀ
ਹਾਂਜੀ
ਇਹ ਤਾਂ ਹੈ ਸਹੀ ਗੱਲ ਹੈ
ਫੇਰ ਅੱਜ ਕੱਲ੍ਹ ਦੇ ਟਾਈਮ ਤੇ ਫੋਨਾਂ ਤੇ ਮਤਲਬ ਕੀ ਆਪਣਾ ਅਹ ਲਾ ਲਓ ਜਿਵੇਂ ਬੱਚਿਆਂ ਨੂੰ ਦੇਖਣ ਲਈ ਚੀਜ਼ਾਂ ਘੱਟ ਨੇ ਅਤੇ ਅੱਜ ਕੱਲ੍ਹ ਜਿਹੜੇ ਆਪਣਾ ਲਾ ਲਓ ਇੰਸਟਾ ਹੋ ਗਿਆ ਇਹ ਸਭ ਇਹਨਾਂ ਚੀਜ਼ਾਂ 'ਤੇ ਆਪਣਾ ਗਲਤ ਮਲਤ ਵੀਡੀਓ ਆਉਂਦੀਆਂ ਨੇ ਤਾਂ ਕਰਕੇ ਆਪਣਾ ਬੱਚ ਬੱਚਿਆਂ ਨੂੰ ਤਾਂ ਫੋਨ ਦੇਣਾ ਨਹੀਂ ਚਾਹੀਦੇ
ਹਾਂਜੀ
ਹ
ਇਹ ਤਾਂ ਹੈ ਬਾਕੀ ਇਹ ਹੈ ਕਿ ਜਿਵੇਂ ਅੱਜ ਕੱਲ ਜਿਵੇਂ ਸਕੂਲ ਜਾਂਦੇ ਨੇ ਬੱਚੇ ਅੱਜ ਕੱਲ੍ਹ ਤਾਂ ਕੰਮ ਵੀ ਸਕੂਲਾਂ ਦਾ ਫੋਨਾਂ ਤੇ ਹੀ ਆਉਂਦਾ ਵਾ ਸਾਡੇ ਟਾਈਮ ਚ ਤਾਂ ਇਹ ਸੀਗਾ ਵੀ ਸਾਨੂੰ ਜਦੋਂ ਅਸੀਂ ਸਕੂਲ ਜਾਣਾ ਸਾਨੂੰ ਹੋਮਵਰਕ ਮਿਲ ਜਾਣਾ ਫੋਨਾ ਦਾ ਤਾਂ ਕੋਈ ਦੂਰ ਦੂਰ ਤ ਲਿੰਕ ਹੀ ਨਹੀਂੀ ਹੁੰਦਾ ਸੀਗਾ
ਸਾਡੇ ਟੈਮ ਤੇ ਆਪ ਨਹੀਂੀ ਹੁੰਦਾ ਸੀਗਾ ਅਸੀਂ ਤਾਂ ਆਪ ਆਪਣੇ ਆਪਣੇ ਟਾਈਮ 'ਤੇ ਮ ਮਤਲਬ ਕਿ ਜਿਵੇਂ ਲਾ ਲਓ ਚਲਾਏ ਤਾਂ ਫੋਨ ਹੈਗੇ ਆ
ਹਾਂਜੀ ਬਟ ਇੰਨਾ ਨੀ ਸੀਗਾ ਨਾ ਹੁਣ ਜਿਵੇਂ ਹਾਂਜੀ ਹੁਣ ਹੁਣ ਤਾਂ ਜਿਵੇਂ ਫੋਰਥ ਜਾਂ ਫਿਰ ਕਲਾਸ ਦੇ ਬੱਚੇ ਹੁੰਦੇ ਨੇ ਉਹਨਾਂ ਦਾ ਕੰਮ ਵੀ ਹੁਣ ਫੋਨਾਂ ਤੇ ਹੀ ਆਉਂਦਾ ਵਾ
ਹਾਂ ਹੁਣ ਤਾਂ ਬੱਚਿਆਂ ਨੂੰ ਜਿਵੇਂ ਇੱਕ ਡੇਢ ਸਾਲ ਦਾ ਬੱਚਾ ਉਹਨੂੰ ਫੋਨ ਦੇ ਦਉ ਥੋੜੇ ਦਿਨ ਬਾਅਦ ਹੀ ਆਪ ਹੀ ਵੀ ਯੂਟੀਊਬ ਖੋਲ ਲੂੰਗੇ ਆਪ ਵੀ ਕਾਰਟੂਨ ਲਾ ਲੈਣੇ ਆ ਫ ਦੇਖਣ ਲੱਗ ਜਾਣਾ ਹਾਂ ਤੇ ਉਹੀ ਆ ਅੱਜ ਦੇ ਟਾਈਮ ਤੇ ਜਿਹੜੀ ਆਪਣੀ ਜਨ ਨਾ ਉਹ ਬੜੀ ਫਾਸਟ ਚਾਲ ਦੀ ਹੈ
ਹਾਂਜੀ ਇਹ ਤਾਂ ਹੈ
ਬਾਕੀ ਹੋਰ ਤੁਹਾਡੇ ਉੱਥੇ ਦਾ ਮੌਸਮ ਕਿੱਦਾਂ ਦਾ ਹੈ ਜੀ
ਹਾਲੇ ਤਾਂ ਮਤਲਬ ਮੌਸਮ ਬਾਰਿਸ਼ ਦਾ ਹੀ ਆ ਕੱਲ ਦੀ ਦਿੱਤੀ ਹੋਈ ਆ ਕਿ ਕੱਲ੍ਹ ਆਪਣਾ ਛੇ ਛੇ ਜੁਲਾਈ ਨੂੰ ਮੀਂਹ ਪੈਣਾ ਵਾ
ਅੱਛਾ ਜੀ
ਨਾਈਨਟੀ ਨਾਈਨ ਪਰਸੈਂਟ ਕੇ ਆਇਆ ਸੀਗਾ ਵੈਦਰ ਦੇ ਵਿੱਚ ਹਾਂਜੀ। ਤੇ ਅੱਜ ਵੀ ਪਈ ਸੀਗੀ। ਮੀਂਹ ਤਾਂ ਅੱਜ ਵੀ ਪਿਆ ਸੀਗਾ ਤੇ ਕੱਲ੍ਹ ਵੀ ਪਿਆ ਸੀਗਾ ਮੀਂਹ
ਮੌਸਮ ਠੰਡਾ ਤੁਹਾਡੇ ਉੱਥੇ।
ਏਦਰ ਠੰਡਾ ਵੀ ਲਾ ਲਓ ਤੇ ਆਪਣਾ ਜਿਵੇਂ ਹੁਣ ਇੱਕ ਇੱਕ ਗਰਮੀ ਦਾ ਮੌਸਮ ਆਂਦਾ ਵਾ ਓ ਚਿਪਚਿਪੀ ਜੀ ਗਰਮੀ ਪੈਂਦੀ ਆ।
ਓ ਆਹੀ ਮੌਸਮ ਚ ਪੈਂਦੀ ਐ ਜੂਨ, ਜੁਲਾਈ, ਔਰ ਅਗਸਤ। ਅਗਸਤ। ਅਗਸਤ ਤੱਕ ਰਹੇਗੀ ਇਹ ਹਾਂਜੀ ਨਾ ਇਹਦੇ ਚ ਗਰ ਹਾਂ। ਹਾਂਜੀ, ਨਾ ਤਾਂ ਮੀਂਹ ਖੁੱਲ ਕੇ ਪੈਂਦਾ ਜਿਵੇਂ ਕੰਟੀਨਿਊ ਮੀਂਹ ਪੈਂਦਾ ਦਿਨ ਰਾਤ ਫਿਰ ਮੌਸਮ ਠੰਡਾ ਵੀ ਹੁੰਦਾ। ਮੀਂਹ ਪੈ ਕੇ ਹਾਂਜੀ ਮੀਂਹ ਪੈ ਕੇ ਜਿਹੜੀ ਧੁੱਪ ਧੁੱਪ ਨਿਕਲਦੀ ਆ ਨਾ ਉਸ ਤੋਂ ਬਾਅਦ ਹੋਰ ਜਿਵੇਂ ਓ ਹੋ ਜਾਂਦੀ ਆ ਹੁਮਸ ਜੀ ਹੋ ਜਾਂਦੀ ਆ ਸਫੋਕੇਸ਼ਨ ਹੋ ਜਾਂਦੀ ਆ। ਜਿਹਦੇ ਕਰਕੇ ਫੇਰ ਸਾਰਾ ਚਿਪ ਚਿਪ ਜਿਹਾ ਜਿਵੇਂ ਲੱਗਦਾ ਸੈਲਾਬ ਸਲਾਬ ਵਾਲਾ ਮੌਸਮ ਲੱਗਦਾ।
ਹਾਂਜੀ, ਕੱਲ ਤਾਂ ਮਤਲਬ ਧੁੱਪ ਨਿਕਲ ਗਈ ਸੀਗੀ ਸਾਡੇ ਏਧਰ। ਅੱਜ ਤਾਂ ਨਿਕਲੀ ਨੀ ਧੁੱਪ ਸਵੇਰ ਦਾ ਮੀਂਹ ਪੈ ਰਿਹਾ ਸੀਗਾ। ਉਹ ਤੋਂ ਬਾਅਦ ਆਪਣਾ ਤਿੰਨ ਚਾਰ ਘੰਟੇ ਮੀਂਹ ਪਿਆ ਵਾ ਅੱਜ
ਅੱਛਾ ਜੀ, ਸਾਡੇ ਇੱਥੇ ਤਾਂ ਨੀ ਪਿਆ ਏਦਾ ਦਾ ਈ ਆ।
ਤਾਂ ਵੀ ਇੰਨੀ ਗਰਮੀ ਹੋਈ ਹੋਈ ਆ ਅੱਜ।
ਹੂੰ, ਦੁਪਹਿਰ ਦੀ ਧੁੱਪ ਨਿਕਲੀ ਹੋਈ ਸੀ।
ਕਿਉਂਕਿ ਆਪਣਾ ਹੁਣ ਲਾ ਲਓ। ਜਿੰਨਾ ਆਪਣਾ ਕਈ ਵਾਂਗ ਏਦਾਂ ਹੁੰਦਾ ਵਾ ਕਿਤੇ ਕਿਤੇ ਮੀਂਹ ਪੈ ਗਿਆ ਵਾ ਕਿਤੇ ਨਹੀਂ ਪੈ ਗਿਆ ਵਾ।
ਹਾਂਜੀ,
ਉਹਦੇ ਕਰਕੇ ਹੀ ਆਪਣਾ ਫੇਰ ਇੱਕ ਇਹ ਜਿਹੜਾ ਮਹੀਨਾ ਹੁੰਦਾ ਵਾ। ਇਹਦੇ ਵਿੱਚ ਮਿੰਟ 'ਚ ਧੁੱਪ ਨਿਕਲ ਜਾਂਦੀ ਆ ਮਿੰਟ ਚ ਤੇ ਮੀਂਹ ਪੈਣ ਲੱਗ ਜਾਂਦਾ ਹਾਂ। ਤਾਂ ਕਰਕੇ, ਏਦਾਂ ਹੀ ਰਹਿੰਦਾ ਬਾ ਇਹ ਮਹੀਨਾ ਤਾਂ ਬਸ
ਹਾਂਜੀ, ਅਗਸਤ ਤੱਕ ਰਹੂਗਾ ਏਦਾਂ ਹੀ,
ਹੂੰ,
ਅਗਲਾ ਮਹੀਨਾ ਵੀ ਏਦਾਂ ਹੀ ਨਿਕਲੂਗਾ।
ਹਾਂ, ਅਗਲਾ ਮਹੀਨਾ ਘੱਟੋ ਘੱਟ ਮੀਂਹ ਲਾ ਲੋ। ਆਪਣਾ, ਜਿਵੇਂ ਕਿ ਹਾਫ ਮੰਥ ਇੱਦਾਂ ਹੀ ਨਿਕਲੂਗਾ ਉਹ ਵੀ
ਹਾਂਜੀ।
ਉਹ ਤੋਂ ਬਾਅਦ ਆਪਣਾ ਹਾਫ ਮੰਥ ਤੋਂ ਬਾਅਦ ਆਪਣਾ ਅਹ ਵਧੀਆ ਹੋਣ ਲੱਗ ਜੂਗਾ ਮੌਸਮ।
ਫੇਰ ਤਾਂ ਜਿਵੇਂ ਇਹ ਹੋ ਜਾਂਦਾ ਨਾ ਦੁਪਹਿਰ ਦੀ ਹੁੰਦੀ ਆ ਗਰਮੀ ਸਵੇਰੇ ਤੇ ਸ਼ਾਮ ਨੂੰ ਠੰਡਾ ਹੋ ਜਾਂਦਾ ਹੈ ਮੌਸਮ
ਬਸ ਇਹ ਆ ਨਾ ਜਿਵੇਂ ਪਿੱਛਲੇ ਇਹ ਸਾਲ ਹੋਇਆ ਸੀਗਾ ਓਦਾਂ ਹੀ ਐਤਕੀ ਨਾ ਹੋਵੇ ਕੇ ਠੰਡ ਲੇਟ ਆਵੇ
ਹਾਂਜੀ ਪਿਆ ਪਿਛਲੇ ਸਾਲ ਤਾਂ ਠੰਡ ਬਹੁਤ ਘੱਟ ਪਈ ਸੀ ਇੰਨੀ ਠੰਢ ਹੀ ਨਹੀਂ ਪਈ।
ਹਾਂ, ਉਹੀ ਆ ਨਾ
ਹੁਣ ਹੌਲੀ ਹੌਲੀ ਨਾ ਜਿਵੇਂ ਹਾਂਜੀ, ਹੁਣ ਹੌਲੀ-ਹੌਲੀ ਜਿਵੇਂ ਕਲਾਈਮੇਟ ਚੇਂਜ ਹੋ ਰਿਹਾ ਵਾ ਹੁਣ ਜਿਹੜੀ ਠੰਢ ਹੈ ਨਾ ਉਹ ਘੱਟਦੀ ਜਾ ਰਹੀ, ਐ ਗਰਮੀ ਵਧ ਵਧਧੀ ਜਾ ਰਹੀ ਐ।
ਪਹਿਲਾਂ ਇਹ ਹੁੰਦਾ ਸੀਗਾ ਨਾ ਕੇ ਅਪਣੇ ਜਿਵੇਂ ਵਾਤਾਵਰਨ ਲਈ ਬੰਦੇ ਆਪਣਾ, ਪੇੜ ਪੌਦੇ ਲਾਂਦੇ ਸੀ। ਹੁਣ ਸਾਰੀ ਥਾਂ ਤਾਂ ਆਪਣਾ ਬਿਲਡਿੰਗਾਂ ਬਣ ਗਈਆਂ ਨੇ,
ਬਿਲਡਿੰਗਾਂ, ਸਹੀ ਗੱਲ ਹੈ ਜੀ ਹੁਣ ਤਾਂ ਪਿੰਡਾਂ ਚ ਵੀ ਨੀ ਹੈਗੇ ਪੇੜ ਪੌਦੇ ਤਾਂ ਪਿੰਡਾਂ ਚ' ਪਹਿਲਾਂ ਇੰਨੀ ਹਰਿਆਲੀ ਹੁੰਦੀ ਸੀ।
ਹੁਣ ਪਿੰਡਾਂ ਚ ਵੀ ਉਹੀ ਆ ਨਾ ਜਿਹੜੇ ਖੇਤ ਹੁੰਦੇ ਸੀਗੇ ਉਹਨਾਂ ਵਿੱਚ ਕਿਸੇ ਨੇ ਮਾਰਕੀਟ ਕੱਟਤੀ ਕਿਸੇ ਨੇ ਕੁਛ ਕਿੱਦਾਂ ਹੋ ਗਿਆ ਨਾ ਤਾਂ ਕਰਕੇ ਫਿਰ ਆਪਣਾ ਇੰਨੀ ਠੰਡ ਪੈਂਦੀ ਨਹੀਂ,
ਅੱਛਾ ਜੀ ਚਲੋ ਜੀ, ਠੀਕ ਹੈ ਜੀ।
ਓਕੇ ਜੀ, ਓਕੇ!
ਗੁਡ ਨਾਈਟ, 'ਸਤਿ ਸ਼੍ਰੀ ਅਕਾਲ'ਜੀ।
ਸਤਿ ਸ੍ਰੀ ਅਕਾਲ